ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ। ਕੀ ਹਾਲ ਚਾਲ?
ਭਾਅ ਜੀ ਵਧੀਆ- ਵਧੀਆ ਹੋਰ ਤੁਸੀਂ ਸੁਣਾਓ ਠੀਕ ਹੋ?
ਨਹੀਂ ਵਧੀਆ, ਹਾਂਜੀ- ਹਾਂਜੀ, ਸਭ ਵਧੀਆ ਹੋਰ ਕੀ ਕਰ ਰਹੇ ਸੀ?
ਬਸ ਡਿਨਰ ਕਰਕੇ ਹੁਣੇ ਫਰੀ ਹੋਏ ਹੀ ਤੁਸੀਂ ਸੁਣਾਓ ਕੀ ਕਰਦੇ ਹੀ?
ਕਿਸ ਮੈਂ ਕਿਹਾ ਚਲੋ ਤੁਹਾਨੂੰ ਯਾਦ ਕਰ ਲਈਏ। ਹਾਂਜੀ -ਹਾਂਜੀ ਮੈਂ ਚਲ ਤੁਹਾਨੂੰ ਯਾਦ ਕਰ ਲਈਏ ਤੇ ਫਿਰ। ਹਾਂ ਹਾਂਜੀ -ਹਾਂਜੀ ਹੋਰ ਰੋਟੀ ਪਾਣੀ ਛਕ ਲਿਆ।
ਹਾਂਜੀ -ਹਾਂਜੀ ਭਾਜੀ ਹੁਣੇ ਥੋੜ੍ਹੀ ਦੇਰ ਪਹਿਲੇ ਛਕਿਆ ਸੀ। ਅਸੀਂ ਭਾਜੀ ਬਣਾਈ ਸੀ ਮਾਂ ਛੋਲਿਆਂ ਦੀ ਦਾਲ ਬਣਾਈ ਸੀ ਜੀ।
ਅੱਛਾ ਮਾ ਛੋਲਿਆ ਦਾਲ ਠੀਕ ਹੈ ਠੀਕ ਹੈ ਵਧੀਆ ਫਿਰ ਤਾਂ।
ਕਈ
ਅੱਛਾ ਠੀਕ ਹੈ ਠੀਕ ਹੈ।
ਹਾਂ।
ਹੋਰ ਸੁਣਾਓ ਭਾਜੀ ਮੈਨੂੰ ਪਤਾ ਲੱਗਾ ਤੁਸੀ।
ਹਾਂਜੀ -ਹਾਂਜੀ ਉਹ ਮੈਂ ਦੋਸਤ ਨੂੰ ਨਾਲ ਗਿਆ ਸੀ ਆਪਣੇ ਵਹੀਮ।
ਅੱਛਾ -ਅੱਛਾ ਕਿਵੇਂ ਐਕਸਪੀਰੀਅੰਸ ਰਿਹਾ ਤੁਹਾਡਾ ਭਾਜੀ?
ਬਹੁਤ ਵਧੀਆ ਜੀ।
ਮਤਲਬ ਟੈਂਪਰੇਚਰ ਕਿੱਦਾਂ ਦਾ ਸੀ। ਉੱਥੇ
ਟੈਂਪਰੇਚਰ ਦੇਖੋ, ਮਤਲਬ ਵਿੱਚ ਗਰਮੀ ਹੋ ਗਈ। ਫਿਰ ਅੱਗੇ ਜਾਂਦੇ -ਜਾਂਦੇ।
ਅੱਛਾ -ਅੱਛਾ ਉੱਥੇ ਜਾਂਦੇ ਮਤਲਬ ਕੂਲ ਸੀ ਉੱਥੇ ਹਨਾ।
ਹਾਂ, ਠੰਡ ਸੀ ਪਹਿਲਾਂ, ਅੱਗੇ ਜਾਂਦੇ ਤਾਂ ਟੈਂਪਰੇਚਰ ਗਿਰਦਾ। ਸਾਨੂੰ ਲੱਗੀ ਸੀ। ਡੇਢ ਦਿਨ ਉੱਥੇ ਪਹੁੰਚਦੇ ਹਾਂ। ਬਾਈਕ 'ਤੇ ਡੇਢ ਦਿਨ ਪਹੁੰਚਦੇਿਆਂ। ਅਤੇ ਚੜ੍ਹਾਈ ਕਰਦਿਆਂ ਦੋ ਦਿਨ ਲੱਗਗੇ ਸੀ ਤੁਹਾਨੂੰ।
ਅੱਛਾ- ਅੱਛਾ।
ਹਮ।
ਤੇ ਭਾਜੀ ਉੱਥੇ ਕੀ ਕਹਿੰਦੇ ਤੁਸੀਂ ਸਟੇਜ ਵਗੈਰਾ
ਹਾਂਜੀ -ਹਾਂਜੀ ਦਿੱਤੇ ਸੀ।
ਅੱਛਾ- ਅੱਛਾ ਤੇ ਉੱਥੇ ਲੰਗਰ ਵਗੈਰਾ ਜਗ੍ਹਾ -ਜਗ੍ਹਾ ਤੁਹਾਨੂੰ ਡਰਾਈ ਫਰੂਟ ਦੇਵੇਗੇ।
ਹਾਂ-ਹਾਂ ਉਹ ਤੇ ਹੈ ਜ ਸਹੀ ਬਾਤ ਹੈ।
ਨਾ ਕੌਣ ਤੁਸੀਂ ਦੋ ਜਾਣੇ ਗਏ ਸੀ। ਬਸ
ਅੱਛਾ। ਦੋ ਜਾਣੇਗੇ।
ਹਾਂਜੀ- ਹਾਂਜੀ ਬਹੁਤ ਵਧੀਆ ਗੱਲ ਹੈ ਭਾਜੀ ਫੇਰ ਤਾਂ।
ਹਾਂ। ਤੇ ਦੋਸਤ ਨਾਲ ਗਿਆ ਸੀ। ਬਾਈਕ ਤੇ ਆਪਾਂ ਦਨੂੰ ਉਹ ਕਹਿ ਰਹੇ ਸੀ। ਚੱਲਦੀ ਮੈਂ ਫਿਰ ਪਤਾ ਪਲੈ ਪੁੱਠਦਾ ਪਲੈਨ ਬਣ ਗਿਆ ਸਾਡਾ। ਚਲੋ ਹੋ ਆਨੇ ਦਰਸ਼ਨ ਹੀ।
ਹਾਂਜੀ -ਹਾਂਜੀ।
ਹਮ।
ਤੇ ਹੋਰ ਭਾਜੀ ਆਪਣਾ ਕੀ ਕਹਿੰਦੇ ਨੇ। ਤੁਸੀਂ ਉੱਥੇ ਵੀ ਜੰਮੂ ਵੀ ਗਏ ਸੀ ਭਾਜੀ।
ਹਾਂਜੀ। ਮੈਂ ਭੂਆ ਘਰ ਗਿਆ ਸੀ। ਆਪਣੀ
ਅੱਛਾ -ਅੱਛਾ- ਅੱਛਾ ਬਹੁਤ ਵਧੀਆ ਗੱਲ ਹੈ। ਭਾਜੀ ਬਹੁਤ ਵਧੀਆ ਗੱਲ ਤੇ ਇਕੱਲੇ ਗਏ ਸੀ।
ਨਹੀਂ ਦੋਸਤ ਬਣ ਕੇ
ਅੱਛਾ- ਅੱਛਾ ਦੋਸਤ ਨਾਲ ਗਏ ਸੀ। ਤੇ ਦੋ ਜਾਣੇ ਗਏ ਸੀ ਤੁਸੀਂ ਉੱਥੇ ਵੀ
ਹਾਂਜੀ ਬਸੈ ਪਲੀਜ਼।
ਵਧੀਆ ਗੱਲ ਵਧੀਆ ਗੱਲ ਭਾਜੀ। ਜਾਣਾ ਚਾਹੀਦਾ, ਜਾਣਾ ਚਾਹੀਦਾ। ਭਾਜੀ, ਇੱਕੋ ਲਾਈਫ ਹੈ ਤੇ ਉੱਥੇ ਮੁਸ਼ਕ ਮਤਲਬ ਉੱਥੇ ਗਰਮੀ ਹੋਣੀ ਉੱਥ ਤੇ ਹੈਨਾ ਭਾਜੀ।
ਹਾਂਜੀ। ਉੱਥੇ ਗਰਮੀ ਸੀ ਬਹੁਤ ਜ਼ਿਆਦਾ ਜਿਵੇਂ ਉੱਥੇ ਗਰਮੀ ਨਾ ਉਵੇਂ ਉੱਥੇ ਹੀ ਸੀ। ਹੁਣ ਲੱਗਦਾ ਹੀ ਸਾਨੂੰ ਕਿ ਉੱਥੇ ਮਤਲਬ ਠੀਕ ਹੋਏਗਾ। ਮੌਸਮ ਪਰ ਉੱਥੇ ਵੀ ਗਰਮੀ ਹੈਗੀ ਸੀ।
ਅੱਛਾ -ਅੱਛਾ -ਅੱਛਾ ਭਾਜੀ।
ਹਾਂਜੀ।
ਮੈਂ ਵੀ ਆਈ ਉਥੇ ਮਬ ਵੈਸ਼ਨੋ ਮਾਤਾ ਆਈ। ਉੱਥੇ ਵੀ ਬੜੀ ਜ਼ਿਆਦਾ ਗਰਮੀ ਆਂ।
ਅੱਛਾ।
ਹਾਂਜੀ। ਬੜੀ ਜ਼ਿਆਦਾ ਗਰਮੀ ਮਤਲਬ ਹਾਂਜੀ।
ਮੈਂ ਕਦੋਂ ਗਈ ਸੀ। ਤੁਸੀਂ
ਆਪਾਂ ਭਾਜੀ ਗਏ ਸੀ। ਅਸੀ ਹਫ਼ਤੇ ਦੋ ਹਫ਼ਤੇ ਪਹਿਲੇ ਭਾਜੀ।
ਅੱਛਾ -ਅੱਛਾ।
ਬੜੀ ਗਰਮੀ ਮਤਲਬ ਭਾਜੀ। ਉੱਥੇ ਬਹੁਤ ਜ਼ਿਆਦਾ ਗਰਮੀ। ਹਾਂਜੀ ਭਾਜੀ।
ਠੀਕ ਹੈ, ਠੀਕ ਆ। ਤੇ ਮੈਂ ਸੁਣਿਆ ਤੁਹਾਡੀ ਫੈਕਟਰੀ ਹੈਗੀ ਆ ਇਹਦੀ ਤਾਂਬੇ ਦੀ ਬਰਤਨ ਵਗੈਰਾ ਬਣਾਉਂਦੇ ਆ।
ਹਾਂਜੀ- ਹਾਂਜੀ ਭਾਜੀ। ਸਾਡੀ ਆਪਣਾ ਫੈਕਟਰੀ ਹੈਗੀ। ਆਪਣਾ ਬਰਤਨ ਵਗੈਰਾ ਬਣਾਈ ਦੇ ਨੇ
ਕੀ- ਕੀ ਬਣਾਉਂਦੇ ਹੋ ਤੁਸੀਂ।
ਭਾਜੀ ਆਪਾਂ ਮਤਲਬ ਸਾਰੇ ਕਟੋਰੇ ਹੋ ਗਏ ਡਿਨਰ ਸੈੱਟ ਪੂਰਾ ਬਣਾਈ ਦਾ ਜੀ।
ਅੱਛਾ ਜੀ?
ਹਾਂਜੀ?
ਠੀਕ ਆ ਠੀਕ?
ਹਾਂਜੀ ਭਾਜੀ?
ਹ
ਉਸ ਨੋ ਭਾਜੀ ਮੈਨੂੰ ਪਤਾ ਲੱਗਿਆ ਪਿਛੇ ਤੁਸੀਂ ਟੀਸ਼ਰਟ ਪ੍ਰਿੰਟਿੰਗ ਵਗੈਰਾ ਮਤਲਬ ਸ਼ਰਟ ਪ੍ਰਿੰਟਿੰਗ ਵਗੈਰਾ ਦਾ ਤੁਸੀਂ ਕੰਮ ਖੋਲਿਆ
ਹਾਂਜੀ, ਮੈਂ ਹੁਣ ਖੋਲਿਆ ਸੀ
ਤੇ ਭਾਜੀ ਅਪਣਾ ਕਿੰਨੇ ਦਾ ਪਿਆ ਫਿਰ ਹਿਸਾਬ
ਮੈਨੂੰ ਸਾਰਾ ਸੈਟ ਪਿਆ ਸੀ ਡੇਢ ਲੱਖ ਦੇ ਵਿੱਚ
ਉਹਹੋ ਡੇਢ ਲੱਖ ਦਾ ਭਾਜੀ ਤੇ ਅਪਣਾ ਕਿੱਦਾਂ ਦੀ ਗਿਆ ਪ੍ਰੋਫਿਟ ਚ ਮਤਲਬ ਬਿਜਨਸ ਯਾ ਥੋੜਾ ਹੈਗਾ ਹਜੇ। ਵਿੱਚ ਬਹੁਤ ਵਧੀਆ ਗੱਲ ਪਾਜ਼ੀ ਫਿਰ ਤਾ। ਬਹੁਤ ਵਧੀਆ ਗੱਲ ਤੇ ਭਾਜੀ ਫਿਰ ਤੇ
ਹਾਂ, ਵਧੀਆ ਸੀ ਅਗਰ ਅਰ ਆਪਾਂ ਹੋਰ ਵੱਡੇ ਸ਼ਹਿਰ ਚ ਖੋਲਾਂਗੇ ਅਤੇ ਹੋਰ ਜ਼ਿਆਦਾ ਤੂਹਾਨੂੰ ਪ੍ਰੋਫਿਟ ਹੋਏਗਾ। ਹਾਂ ਜਿਵੇਂ ਚੰਡੀਗੜ੍ਹ ਵਗੈਰਾ ਹੋ ਗਿਆ ਦਿੱਲੀ
ਤੇ ਅਪਣਾ ਭਾਜੀ ਕੀ ਕਹਿੰਦੇ ਨੇ ਤੁਸੀਂ ਉੱਥੇ ਵੀ ਤੇ ਜਾਣਾ ਸੀ, ਭਾਜੀ ਮੰਨੀਕਰਨ ਸਾਹਿਬ ਵੀ ਜਾਣਾ ਸੀ, ਮੇਰੇ ਖਿਆਲ ਹੋ ਆਏ ਹੋ।
ਹਾਂਜੀ ਹੋ ਆਏ
ਤੇੇਰਾ ਮਤਲਬ ਮੌਸਮ ਸਹੀ ਸੀ?
ਹਾਂਜੀ ਹਾਂਜੀ, ਵਧੀਆ ਸੀ ਮੌਸਮ ਤੇ।
ਉੱਥੇ ਤੇ ਭਾਜੀ ਮੇਰੇ ਖਿਆਲ ਤੰ ਗ ਪਾਨੀ ਨਾਲ ਈ ਬੰਦੇ ਨਾ, ਉੱਥੇ ਜੇਹੜਾ ਗਰਮ ਪਾਨੀ ਨਿਕਲਦੇ
ਹਾਂ ਹਾਂ, ਉੱਥੇ ਬੰਦੇ ਉਹ ਜਿਹੜਾ, ਗਰਮ ਪਾਣੀ
ਹਾਂਜੀ, ਬਹੁਤ ਵਧੀਆ ਜਗ੍ਹਾ ਭਾਜੀ ਉਥੇ ਦਾ ਦ ।
ਅੱਛਾ, ਮੈਂ ਕੁੱਛ ਮ ਤੁਹਾਡੇ ਕੋ ਤੁਸੀਂ ਮਤਲਬ ਬਰਤਨ ਵਗੈਰਾ ਕਿ ਮਤਲਬ, ਅਗਰ ਮੈਂ ਲੈਣੇ ਹੋ ਤੁਹਾਡੇ ਕੋਲ ਅਪਣਾ ਹੋਲਸੇਲ ਦੀ ਦੁਕਾਨ
ਗੱਡੀ ਦੀ ਭਾਜੀ
ਬਰਤਨ ਦੀ
ਅੱਛਾ, ਬਰਤਨ ਹਾਂਜੀ ਭਾਜੀ, ਡਿਨਰ ਡਿਨਰ ਸੈੱਟ ਬਣਵਾਣਾ ਤੁਸੀਂ ਪੂਰਾ?
ਹਾਂਜੀ, ਉਹ ਕੀ ਹਿਸਾਬ ਕਿਤਾਬ ਰਹੇਗਾ?
ਭਾਜੀ ਡਿਨਰ ਸੈਟ ਚ ਤੁਹਾਨੂੰ ਮਿਲਣਗੀਆਂ ਅੱਠ ਪਲੇਟਾਂ
ਹਮ
ਪੋਲੀਆਂ, ਅੱਠ ਚਮਚ ਤੇ ਨਾਲ ਮਿਲਣਗੇ ਤੁਹਾਨੂੰ ਦੋ ਜੱਗ, ਹਾਂਜੀ ਭਾਜੀ‌। ਜੀ, ਤੇ ਅਪਣਾ ਇਹ ਤੁਹਾਨੂੰ ਪੈ ਜਾਣਗੀਆਂ ਟਵੰਟੀ ਸੈਵਨ ਹੰਡਰਡ ਦੀ ਪੈ ਜੇਗੀ ਭਾਜੀ ਤੁਹਾਡੇ ਆਸਤੇ ਡਿਸਕਾਊਂਟ ਪੱਚੀ ਸੌ ਦੀ।
ਅੱਛਾ ਅੱਛਾ ਜੀ, ਠੀਕ ਹੈ ਠੀਕ। ਅਤੇ ਫੇਰ ਮਲਬ ਤੁਸੀਂ ਡਿਨਰ ਸੈਟ ਹੀ ਬਣਾਦੇ ੳ ਯਾ ਹੋਰ ਵੀ ਕੁਛ?
ਚੀਜ਼ਾਂ ਬਣਾਈ ਦੀਆਂ ਕੜਾਹੀ ਵਗੈਰਾ ਜਿਵੇਂ ਹੋ ਗੀ ਜੈਵੈ ਗ ਗਲਸ ਵਗੈਰਾ ਹੋ ਗਏ।
ਠੀਕ ਹੈ ਠੀਕ।
ਓਕੇ ਓਕੇ ਠੀਕ ਹੈ ਵਧੀਆ ਵਧੀਆ ਅਤੇ ਮਤਲਬ ਅੱਛਾ ਅੱਛਾ ਇਹ ਮਤਲਬ ਅਗਰ ਸਾਰਾ ਸਮਾਨ ਲੈਣਾਏ
ਹਾਂਜੀ ਹਾਂਜੀ
ਸਮਾ ਸਾਰਾ ਸਮਾਨ ਲੈਣਾ ਹੋਏ ਅਗਰ ਤੇ ਬਲਗ ਚ ਸਾਰਾ ਮਤਲਬ ਕੜਛੀ ਵਗੈਰਾ ਬਲਕ, ਹਾਂਜੀ ਹੋਲਸੇਲ
ਮਤਲਬ ਤੁਸੀਂ ਤੁਹਾਨੂੰ ਕਿੰਨੇ ਡਿਨਰ ਸੈੱਟ ਚਾਹੀਦੇ ਨੇ ਇਹਨਾਂ ਦੱਸੋ ਨਾ
ਉਦ ਮਤਲਬ ਹੋ ਹੀ ਮਤਲਬ ਨਾ ਕੀ ਮਤਲਬ ਕੀ ਅੱਠ ਪਲੇਟਾਂ ਅੱਠ ਹੈ
ਹਾਂਜੀ ਅੱਠ ਪਲੇਟਾਂ ਹੁੰਂਦੀਆਂ ਜੀ ਇੱਕ ਡਿਨਰ ਸੈੱਟ 'ਚ ਪੰਜ ਛੇ ਡਿਨਰ ਸੈੱਟ ਹੋ ਜਾਣਗੇ
ਹਾਂ ਕੋਈ ਨਹੀਂ ਮਤਲਬ ਵਧੀਆ ਨਾ ਕੁਆਲਿਟੀ ਵਗੈਰਾ
ਭਾਜੀ ਜੀ ਕੁਆਲਿਟੀ ਇੱਕ ਨੰਬਰ ਭਾਜੀ ਤੁਸੀਂ ਦੋ ਮੰਗਵਾ ਕੇ ਵੇਖ ਲਓ ਡਿਨਰ ਸੈਟ ਤੁਹਾਨੂੰ ਅਗਰ ਵਧੀਆ ਲੱਗੇ ਫਿਰ ਤੂੰ ਆਪਾਂ ਹੋਰ ਹੋਰ ਔਡਰ ਲੈਵਾਂਗੇ ਤੁਹਾਡੇ
ਅੱਛਾ-ਅੱਛਾ ਤੁਸੀਂ ਮੈਨੂੰ ਇੱਕ ਵਾਰ ਫੋਟੋ ਭੇਜ ਦੇ ਨਾ ਠੀਕ ਹੈ ਇਹੀ ਨੰਬਰ 'ਤੇ
ਕੋਈ ਗੱਲੀ ਮੈਂ ਤੁਹਾਨੂੰ ਵਾਰ ਫੋਟੋ
ਤੁਹਾਨੂੰ ਦਸ ਦਾਗਾ ਹਾਂਜੀ
ਭਾਜੀ ਤੁਹਾਨੂੰ ਏਨਾ ਵਧੀਆ ਨੀ ਪਤਾ ਲੱਗੇਗਾ ਤੁਸੀਂ ਇੱਕ ਸੈਂਪਲ ਲਓ ਸਾਡੇ ਕੋਲ ਡਿਨਰ ਸੈਟ ਦਾ
ਅੱਛਾ- ਨਹੀਂ ਫੋਟੋ ਵੀ ਦੇਖਣ ਕਿ ਮਤਲਬ ਕਿਵੇਂ ਜਾ ਫਿਰ ਸੈਂਪਲ ਤਾਂ ਲੈਣ
ਪਲੇਟ ਇੱਕ
ਹਾਂਜੀ ਕੋਈ ਕੋਲਿਗ ਕਰ ਦਿੰਦੇ ਤੁਸੀਂ ਮੈਨੂੰ ਤੇ
ਹਾਂਜੀ ਮੈਂ ਤੁਹਾਨੂੰ ਉਹ ਭੇਜ ਦਾਂਗਾ ਕੂਰੀਅਰ ਕਰਦਾਂਗਾ ਤੁਸੀਂ ਦੇਖ ਲੇਨਾ ਫਿਰ ਅਗਰ ਤੁਹਾਨੂੰ ਵਧੀਆ ਲੱਗਦੀ ਹੈ ਤਾਂ
ਅੱਛਾ -ਅੱਛਾ
ਵੈਸੇ ਸਾਡਾ ਨੰਬਰ ਵਨ ਹੀ ਰਹੀਦਾ ਜੀ ਆਪਣੇ ਏਰੀਏ 'ਚ ਸਾਡਾ ਨੰਬਰ ਵਨ ਹੀ ਹੈ ਕੰਮ ਵਾਲਾ
ਹੈ-
ਸਾਡੇ ਏਰੀਆ ਚ ਮਤਲਬ ਆਪਾਂ ਹੀ ਮਤਲਬ ਇੱਕ ਹਿਸਾਬ ਦੇ ਉੱਪਰ ਰੈਂਕਿੰਗ ਕਰਦੇ ਮੈਂ ਕੰਮ
ਅੱਛਾ ਅੱਛਾ, ਵਧੀਆ
ਸਾਰੇ ਸਾਡੇ ਤੋਂ ਹੀ ਮਤਲਬ ਸਲਾਹ ਵਗੈਰਾ ਲੈਂਦੇ ਨੇ ਤੇ ਸਾਡਾ ਮਾਲ ਹੀ ਸਭ ਤੋਂ ਉੱਪਰ ਜਾਂਦਾ ਮਤਲਬ ਸਹੀ ਗੱਲ ਹੈ
ਅੱਛਾ -ਅੱਛਾ
ਹਾਂਜੀ- ਹਾਂਜੀ -ਭਾਜੀ
ਚੱਲੋ ਵਧੀਆ- ਵਧੀਆ ਅਤੇ ਤੁਸੀ ਇਕੱਲੀ ਮਤਲਬ ਇਕੱਲੀ ਮੈਨੇਜ ਕਰ ਰਹੇ ਜਾਂ ਫਿਰ ਨਾਲ ਕੋਈ
ਕੀ ਕਹਿੰਦੇ ਨੇ ਆਪਣਾ ਬ੍ਰਦਰ ਹੈਗੇ ਨੇ ਨਾਲ
ਅੱਛਾ-
ਜਿਵੇਂ ਮੈਂ ਥੋੜਾ ਦੇਖਣਾ ਲੋਕਲ -ਲੋਕਲ ਮਤਲਬ ਆਸ- ਪਾਸ ਦੀ ਜਗਾ ਵਗੈਰਾ ਚ
ਹੂ -ਹੂ
ਤੇ ਉਹ ਵੇਖਦੇ ਨੇ ਜਿਵੇਂ ਸਾਊਥ ਵੱਲ ਹੋ ਗਏ ਉਹ ਸਾਊਥ ਵੱਲ ਜਾਂਦੇ ਨੇ ਜ਼ਿਆਦਾਤਰ
ਅੱਛਾ- ਅੱਛਾ ਠੀਕ -ਠੀਕ ਹੈ ਅੱਛਾ ਸਾਊਥ ਵਾਲੀ ਸਾਡਾ ਸਮਾਨ ਮਾਲ ਜਾਂਦਾ
ਭਾਜੀ ਸਊਥ ਵਾਲ ਕਿਦਾ
ਤੇ ਸਾਊਥ ਜ਼ਿਆਦਾ ਠੀਕ ਠੀਕ ਮੈਂ ਕਿਹਾ ਸਾਰਾ ਸਮਾਨ ਤਾਂ ਪੱਤੇ ਪੱਤੀ ਚ ਰੱਖ ਕੇ ਖਾਂਦੇ ਨੇ
ਨਾ ਫੜੇ- ਫੜੇ ਵੱਡੇ ਤੇ ਉਹ ਜਗਾ ਸਾਡਾ ਜ਼ਿਆਦਾ ਸਮਾਨ ਜਾਂਦਾ ਫਿਰ
ਅੱਛਾ ਠੀਕ ਹੈ ਠੀਕ ਹੈ ਮਤਲਬ ਸਾਊਥ ਵੱਲ ਤੁਹਾਡਾ ਮਤਲਬ ਤਾਂਬੇ ਦਾ ਮਤਲਬ ਵਿਕਦਾ ਹੋਇਆ ਸਮਾਨ
ਹਾਂਜੀ ਭਾਜੀ
ਠੀਕ ਹੈ ਜੀ ਠੀਕ
ਤੇ ਹੋਰ ਸੁਣਾਓ ਭਾਜੀ
ਬਤ ਵਧੀਆ ਚ ਵਧੀਆ ਸਭ ਵਧੀਆ ਸਭ ਵਧੀਆ ਅਤੇ ਣ ਇਸ ਵਾਰ ਜਾਣਾ ਤੁਸੀਂ ਹਜ਼ੂਰ ਸਾਹਿਬ
ਹਾਂਜੀ-ਹਾਂਜੀ ਭਾਜੀ ਇਸ ਵਾਰ ਜਾਣਾ ਆਪਾਂ ਹਜ਼ੂਰ ਸਾਹਿਬ ਆਪਣਾ ਦੀਵਾਲੀ ਦੇ ਕੋਲ ਜਾਣਾ ਭਾਜੀ
ਅੱਛਾ-ਅੱਛਾ ਕਿੰਨੇ ਕੁ ਜਾਣ ਦੀ ਚੱਲਦੇ ਮਤਲਬ ਕੌਣ-ਕੌਣ
ਮਤਲਬ ਆਪਣਾ ਭਾਜੀ ਆਪਾਂ ਯਾਰ ਦੋਸਤ ਹੀ ਚੱਲ ਹਾਂ ਸਾਰੇ ਹਜੇ ਤੇ
ਅੱਛਾ-ਅੱਛਾ ਠੀਕ ਹੈ, ਠੀਕ ਹੈ ਤੇ ਕੀ?
ਭਾਜੀ ਅਗਸਤ ਵਿੱਚ। ਹੋਏਗੀ।
ਅੱਛਾ-ਅੱਛਾ।
ਹਾਂਜੀ ਭਾਜੀ।
ਠੀਕ ਹੈ, ਠੀਕ ਹੈ ਤੇ ਕਿੰਨੇ ਕੁ ਟਿਕਟਾਂ ਪੈ ਜਾਂਦੀਆਂ ਪੰਦਰਾਂ ਸੌ ਸ਼ਾਇਦ ਮੈਂ ਸੁਣਿਆ ਵੇ।
ਹਾਂ ਭਾਜੀ, ਉਹ ਥ ਥਰਡ ਕਲਾਸ ਏ ਸੀ ਦੀ ਪੈਂਦੀ ਹੈ ਭਾਜੀ।
ਅੱਛਾ ਅੱਛਾ ਠੀਕ ਹੈ ਠੀਕ ਹੈ।
ਹਾਂਜੀ ਭਾਜੀ।
ਚਲੋ ਠੀਕ ਹੈ ਨਾ, ਮੈਂ ਫੇਰ ਬਸ। ਫੋਨ ਲੱਗੇ ਦੇ ਸੀਗੇ ਤੇ ਮੈਂ ਕਾਲ ਕਰਨਾ ਤੁਹਾਨੂੰ ਓਕੇ।